ਹਾਂਜੀ ਸਤਿ ਸ੍ਰੀ ਅਕਾਲ। ਹੋਰ ਕਿਵੇਂ ਐ?
ਬਸ ਵਦੀਆ। ਤੁਸੀ ਠੀਕ ਓ?
ਹਾਂਜੀ-ਹਾਂਜੀ ਵਦੀਆ ਅਸੀ ਵੀ। ਹੋਰ ਕੀ ਕਰ ਰੇ? ਬਸ, ਵੈਸੇ ਤੇ ਬਸ ਫ੍ਰੀ ਹੋਏ ਸੀਗੇ। ਤੇ, ਬਸ ਹੁਨ ਬੱਚੇ ਕੈ ਰੇ ਐ ਕਿ ਪਾਰਕ ਚ ਚੱਲੋ। ਤੇ ਓ ਹੁਨ ਦੇਖਦੇ ਆਂ ਬਸ ਥੋੜਾ ਜਾ ਰੈ ਗੇਆ ਸੀ ਕੰਮ। ਮੈਂ ਕੇਆ ਚੱਲ ਥੋੜਾ ਜਾ ਕੰਮ ਫੇਰ ਪਾਰਕ ਚ ਲੈ ਜਾਂਨੇ ਆ, ਹਾਂਜੀ ਹੋਰ। ਹ, ਬਸ ਅੱਜ ਅਸੀ ਬਨਾ ਹਾਂਜੀ। ਅੱਜ ਅਸੀ ਚਾਵਲ ਦਾਲ ਚਾਵਲ ਬਨਾਏ ਸੀ। ਛੋਲੇਆਂ ਦੀ ਦਾਲ ਚਾਵਲ ਤੇ ਗਰਮੀ ਕਰਕੇ ਫੇਰ ਓ ਬ ਚੇ ਚਾਵਲ ਖਾ ਕੇ ਖੁਸ਼ ਹੁੰਦੇ ਆ ਨਾ ਥੋੜਾ। ਹਾਂਜੀ-ਹਾਂਜੀ ਹੋਰ ਤੁਸੀਂ ਕੀ ਬਣਾ ਲਿਆ? ਹਾਂਜੀ। ਹ ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾ ਆਏ? ਅੱਛਾ ਜੀ, ਵਦੀਆ ਕੀਤਾ।
ਹ
ਹਾਂ ਇਹ ਸਭ ਤੋਂ ਵਧੀਆ। ਹੋਰ, ਬਸ ਕਿਸੇ ਵੇਲੇ ਮਨ ਨੀ ਕਰਦਾ ਨਾ ਗਰਮੀ ਚ। ਤੇ ਫੇਰ ਏਦਾਂ ਕਰਨਾ ਵੀ ਓਦਾਂ ਚਲੋ ਬਾਹਰੋਂ ਮੰਗਾਵਾ ਕੇ ਖਾ ਲੈਂਨੇ ਆ। ਹਾਂ ਤੇ, ਹੈਲੋ, ਹੈਲੋ ਹੈਲੋ, ਹੈਲੋ, ਹੈਲੋ-